ਸਸ ਸ੍ਰੀ ਕਾਲ ਜੀ, ਵੀਰ ਜੀ ਕੀ ਹਾਲ- ਚਾਲ ਨੇ?
ਅਰੇ, ਬਸ ਵਦੀਆ।
ਹੋਰ, ਕੀ ਹੋ ਰੇਆ?
ਬਸ ਕੁਛ ਨੀਂ ਸ ਸੌਂਨ ਦੀ ਤੇਆਰੀ ਕਰਦੇ ਪਏ ਸੀ।
ਅੱਛਾ। ਅਰੇ, ਬਸ ਥੋੜਾ ਜੇਆ ਨਿੰਦਰ ਨੀਂ ਪੈ ਰਈ ਸੀ, ਮੈਂ ਕੇਆ ਫੋਨ ਕਰੀਏ। ਗੱਲ ਕਰੀਏ ਥੋੜਾ ਮਨ ਰਿਲੈਕਸ ਹੋ ਜੇਗਾ।
ਹਾਂ ਬਸ ਓਹੀ ਐ ਨਾ ਦੇਖੋ ਹੁਨ ਟੈਮ ਤੇ ਜਾਦਾ ਹੋ ਈ ਗੇਆ ਸੀ, ਪਰ ਕੋਈ ਗੱਲ ਨੀਂ ਚਲੋ ਕਰ ਲੈਂਨੇ।
ਮੈਂ ਕੇਆ ਤੁਸੀ ਸੁੱਤੇ ਨੀ ਹੋਗੇ। ਮੁੰਡਾ ਪਰੇਸ਼ਾਨ ਕਰਦਾ ਹੋਏਗਾ ਰਾਤੀ ਲੇਟ ਸੌਂਦਾ ਹੋਏਗਾ।
ਬਸ ਬੱਚੇਆਂ ਦਾ ਕੀ ਐ, ਦੇਖੋ ਭਾਜੀ ਹੁਨ ਪਰੇਸ਼ਾਨ ਤੇ ਕਰਦੇ ਨੇ, ਪਰ ਏ ਐ ਕਿ ਜਾਦਾ ਅਸੀਂ ਲਾਡਾਂ 'ਚ ਨੀਂ ਰੱਖੇਆ ਦਾ ਅਸੀਂ ਡਾਂ- ਡੂੰਟ ਕੇ ਰੱਖੇਆ ਦਾ ਤੇ ਓ ਜਾਦਾ ਲਾਡਾਂ 'ਚ ਰੱ ਖੋ ਫੇਰ ਓ ਜਾਦਾ ਦੇਰ ਤੱਕਨ ਉੱਠਦੇ ਨੇ।
ਅਸੀਂ ਓਨੂੰ ਡਿਸਪਲਨ ਸਿਖਾਏਆ ਦਾ ਤਰੀਕਾ ਸਿਖਾਏਆ ਦਾ।
ਹਾਂਜੀ-ਹਾਂਜੀ, ਬੌਤ ਵਦੀਆ-ਬੌਤ ਵਦੀਆ। ਮੈਂ ਕੇਆ ਕਰਨਾ ਵੀ ਚਾਈਦਾ ਐ ਜੇੜਾ ਆਦਤ ਪਏਗੀ।
ਚਲੋ ਕੋਈ ਵਾਰ ਨੀ ਸਾਨੂੰ ਕੋਈ ਨੀਂ ਮਤਲਬ ਮੈਂ ਵੇਖ ਰੇਆ ਸੀ, ਮੇਰਾ ਦੋਸਤ ਏ ਓਦਾ ਬੱਚਾ ਮਤਲਬ ਓਨੂੰ ਕੋਈ ਵੀ ਕੁਝ ਕੈਂਦਾ ਸੀ, ਤੁਰੰਤ ਓਨੂੰ ਮਤਲਬ ਹੱਥ ਚੁੱਕ ਦੇਂਦਾ ਸੀ। ਹੁਨ ਮੈਂ, ਮੇਰਾ ਮੁੰਡਾ ਐ ਬਸ ਮਤਲਬ ਕੀ ਐ ਸਮਝ ਲਓ ਕੁਛ ਵੀ ਨੀਂ ਬੌਤ ਸੂਫੀ ਸਈ
ਅੱਛਾ ਜੀ, ਬੌਤ ਵਧੀਆ, ਅਰੇ, ਬੌਤ ਸਈ ਐ।
ਹਾਂਜੀ-ਹਾਂਜੀ।
ਯ ਮੈਂ ਕੇਆ ਸਈ ਐ ਵਦੀਆ ਸਿਖਾਨਾ ਚਾਈਦਾ ਬੱਚੇਆਂ ਨੂੰ।
ਬੱਚਾ ਤੇ ਏਨਾ ਰੌਲਾ ਪਾਂਦੈ। ਐ ਸਮਝ ਲਓ, ਮੈਂ ਗੇਆ ਓਦੇ ਘਰ ਕੈਂਦਾ ਚਾਚੂ ਪਾਰਕ ਲੈ ਜਾਓ। ਹੁਨ ਮਤਲਬ ਕੀ ਦੱਸੋ ਤੁਆਨੂੰ? ਪਾਰਕ ਲੈ ਕੇ ਜਾਈ ਹੁਨ ਮਤਲਬ ਮੈਂ ਆਪਨਾ ਬੱਚਾ ਸਮਝਾਏਆ ਦਾ ਮੇਰਾ ਬੱਚਾ ਤਾਂ ਤੰਗ ਨੀਂ ਕਰਦਾ। ਹੂਨ ਦੋਸਤ ਦਾ ਬੱਚਾ ਏ ਨਾ ਮੈਨੂੰ ਚਾਚੂ-ਚਾਚੂ ਪਾਰਕ ਲੈ ਜਾਓ, ਪਾਰਕ ਲੈ ਜਾਓ। ਹੂਨ ਐ ਈ ਏ ਨਾ ਅੱਜ-ਕੱਲ ਦੇਖੋ ਬੱਚਿਆਂ ਦਾ ਕੁਛ
ਦੇਖੋ, ਲਿਜਾਨਾ ਵੀ ਚਾਈਦੈ ਬੱਚਿਆਂ ਨੂੰ, ਜੇੜਾ ਏ ਬਾਰ ਦਾ ਸਾਨ ਨੂੰ ਇਨਵਾਇਰਮੈਂਟ ਦਿਖਾਣਾ ਚਾਹੀਦਾ ਏ।
ਹੁਨ, ਹੁਨ ਓ ਈ ਏ ਨਾ ਮੇਰੇ ਦੋਸਤ ਦਾ ਜੋ ਛੋਟਾ ਭਰਾ ਏ ਓ ਮਤਲਬ ਐ ਸਮਝ ਲੋਂ ਨੱਕ, ਮੂੰਅ ਵੱਟਦੈ। ਲਿਜਾਂਦਾ ਈ ਨੀ ਹੈਗਾ ਮਤਲਬ ਮੁੰ
ਅੱਛਾ। ਨਈ ਐ ਤੇ ਗਲਤ ਗੱਲ ਏ ਜੀ ਐ ਤੇ ਦੇਖੋ ਬੱਚਿਆਂ ਨੂੰ ਤੇ ਬੱਚਿਆਂ ਨੂੰ ਤੇ ਦੇਖੋ ਲਿਜਾਨਾ ਚਾਈਦਾ ਏ। ਬੱਚੇ ਸਿੱਖਾਂਗੇ ਕਿਵੇਂ? ਖੇਡਾਂਗੇ ਕਿਵੇਂ?
ਹੋਰ ਇੱਕ ਹਾਂ, ਆ ਈ ਐ ਦੇਖੋ ਬੱਚਿਆਂ ਨੂੰ ਦੇਖੋ ਪਾਰਕ ਲੈ ਜਾਓ, ਐਕਟੀਵਿਟੀਜ਼ ਕਰਾਓ। ਹੋਰ ਮਤਲਬ ਕਿ ਸਕੂਲਾਂ 'ਚ ਵੀ ਅੱਜ-ਕੱਲ ਐਕਟੀਵਿਟੀਜ਼ ਕਾਫੀਆਂ ਕਰਾਂਦੇ ਨੇ।
ਐ ਹਾਂ ਮੇ ਬੱਚਿਆਂ ਨੂੰ ਮਿਸ ਯੋਗਾ ਸਿਖਾਓ ਸਭ ਸੇ ਵਧੀਐ ਚੀਜ ਐ ਵੇ, ਸਟਾਰਟਿੰਗ ਤੋਂ ਈ ਸਿੱਖਾਂਗੇ।
ਯੋਗਾ ਤੇ ਚਲੋ ਵੈਸੇ ਮੁਸ਼ਕਿਲ ਪੈ ਜਾਂਦੀ ਏ ਬਟ ਐ ਈ ਏ ਕਿ ਛੋਟੇ ਬੱ ਚਿਆਂ ਦੀ ਗੱਲ ਕਰ ਰੇ ਆਂ ਪਾ ਜੀ ਮੈਂ ਬੋਤ ਮਤਲਬ ਦੋ, ਇੱਕ, ਡੇਢ, ਡੇਢ ਸਾਲ, ਦੋ ਸਾਲ ਦੇ ਬੱ
ਓ ਤੇ ਬੱਚਿਆਂ ਨੂੰ ਐਕਟੀਵਿਟੀ ਬੱਚੇ ਇੰਨੇ ਕੱਢਦੇ ਨੇ। ਯੋਗਾ ਦੀ ਤੇ ਲੋੜ ਈ ਨੀ ਓਨਾਂ ਨੂੰ।
ਹਾਂਜੀ-ਹਾਂਜੀ। ਓਈ ਏ ਖੇਡਨਾ ਓਨਾਂ ਦਾ
ਨਈ ਮੈਂ ਤਾਂ ਐ ਓਦੀ ਕੈ ਰਿਆ ਸੀ ਕਿ ਜੇੜਾ ਜੇੜਾ ਬੱਚਾ ਹੂਨ ਸੈਕਿੰਡ-ਥਰਡ ਕਲਾਸ ਤੋਂ ਆ ਜਾਂਦਾ ਏ ਓਨਾਂ ਦੀ ਕਿਤਾਬਾਂ ਤੋ ਹੋਨਾ ਚਾਈਦਾ ਏ ਕਿ ਇੱਕ ਸਬਜੈਕਟ ਪੂਰਾ ਯੋਗਾ ਤੇ ਰੱਖਿਆ ਜਾਏ, ਐਕਸਰਸਾਈਜ਼ ਤੇ ਰੱਖਿਆ ਜਾਏ, ਫਿਟਨੈਸ ਤੇ ਰੱ ਖਿਆ ਜਾਏ।
ਹਾਂਜੀ ਓਈ ਏ ਦੇਖੋ ਕਿਤਾਬਾਂ 'ਚ ਨਈ ਕਮ ਸੇ ਕਮ ਟੀਚਰ ਤੇ ਸਿਖਾਏ। ਐਨਾਂ ਤੇ ਹੋਏ।
ਟੀਚਰ ਸਿਖਾਨ, ਐਕਟੀਵੀਟੀਆਂ ਹੋਨ ਸਕੂਲਾਂ 'ਚ ਅੱਜ-ਕੱਲ ਬੱਚਿਆਂ ਨੂੰ ਹੋਲੀਡੇ ਹੋਮਵਰਕ 'ਚ ਇੰਨਾ ਪ੍ਰੈਸ਼ਰ ਦੇ ਦੇਂਦੇ ਨੇ ਤੁਆਨੂੰ ਪਤੈ ਬਾਰ ਦੇ ਦੇਸਾਂ 'ਚ ਕੀ ਹੁੰਦਾ ਏ, ਜੜਾ ਸਮਰ ਵੇਕੇਸ਼ਨ ਹੁੰਦਾ ਏ ਓਦੇ 'ਚ ਬੱਚਿਆਂ ਨੂੰ ਕੋਈ ਹੋਲੀਡੇ ਹੋਮਵਰਕ ਨੀ ਮਿਲਦਾ।
ਅੱਛਾ।
ਬੱਚੇ ਡੇਢ ਮੀਂਨ੍ਹੇ ਫ੍ਰੀ ਹੁੰਦੇ ਨੇ, ਓ ਐਕਟੀਵਿਟੀ ਕਰਦੇ ਨੇ। ਓਨਾਂ ਦੇ ਪੇਰੈਂਟਸ ਓਨਾਂ ਨੂੰ ਸਵਿਮਿੰਗ ਤੇ ਮਾਊਂਨਟੇਨ ਕਲਾਈਮਿੰਗ ਵਗੈਰਾ ਸਭ ਕੁਛ ਸਿਖਾਂਦੇ ਨੇ। ਓ ਐਕਟੀਵਿਟੀਆਂ ਕਰਦੇ ਨੇ।
ਅੱ, ਅੱਛਾ, ਅੱਛਾ।
ਤੇ ਓ ਜੜੇ ਬੱਚੇ ਨੇ ਓ ਜੜਾ ਸਕੂਲ ਏ ਓ ਓਨਾਂ ਕੋਲ ਐ ਰਿਪੋਰਟ ਲਿਆਂਦਾ ਐ ਕਿ ਤੁਸੀਂ ਕੇੜੀ ਨਵੀਂ ਸਕਿੱਲ ਸਿੱਖੀ ਏ, ਕੇੜਾ ਤੁਸੀਂ ਨਵਾਂ ਮਤਲਬ ਐ ਕਟੀਵਿਟੀ ਕੀਤੀ ਏ, ਓ ਦੱਸੋ ਸਾਨੂੰ।
ਥੇ ਉਨ
ਐਥੇ ਦੇ ਸਕੂਲਾਂ ਦੇ ਹਿਸਾਬ-ਕਿਤਾਬ ਐਸਾ ਐ ਕਿ ਬੱਚੇ ਜੇੜਾ ਏਕ ਕਿਤਾਬਾਂ ਈ ਪੜਦਾ ਰੈ ਜਾਂਦਾ ਐ, ਲਿਖਦਾ ਈ ਰੈ ਜਾਂਦਾ ਐ, ਪ੍ਰੋਜੈਕਟ ਬਨਾਏ ਜਾਂਦਾ ਐ।
ਤੇ ਓਈ ਪਾਜੀ ਮਤਲਬ ਤੁਆਡੇ ਨੋਨ 'ਚ ਕੋਈ ਕੋਈ ਗਿਆ ਦਾ ਮਤਲਬ ਬਾਰ, ਜੋ ਤੁਆਨੂੰ ਮਤਲਬ, ਏਨੀ ਜਾਣਕਾਰੀ ਹੈਗੀ?
ਨਈ, ਨਈ, ਸਾਡਾ ਹਾਂ ਹੈਗੇ ਨੇ ਮਤਲਬ ਅਸੀਂ ਵੇਖਦੇ ਰੈਨੇ ਆਂ, ਕਈ ਨਿਊਜਾਂ 'ਚ ਵੀ ਮਤਲਬ ਆਂਦੇ ਨੇ ਹੋਰ ਰੀਲਾਂ 'ਚ ਵੀ ਅੱਜ-ਕੱਲ੍ਹ ਰੀਲਾਂ 'ਚ ਵੀ ਅੱਜ-ਕੱਲ੍ਹ ਦਿਖਾਂਦੇ ਨੇ ਮਤਲਬ ਕਿ ਦਾ ਬਾਰ ਦਾ ਐਜੂਕੇਸ਼ਨ ਸਿਸਟਮ ਹੈਗਾ ਏ, ਦੇਖੋ ਸੋਚ ਸੋਸ਼ਲ ਮੀਡੀਆ ਇੰਨਾ ਅੱਗੇ ਵੱਧ ਗਿਆ! ਅਸੀਂ ਅੱਛੀ ਚੀਜ਼ਾਂ ਕਿਉਂ ਨਾ ਸਿੱਖੀਏ ਸੋਸ਼ਲ ਮੀਡੀਆ ਤੋਂ?
ਹਾਂਜੀ, ਔ ਤੇ ਹੈ, ਦੇਖੋ ਹੁਣ ਤੁਆਡੀ ਸਮਝ ਦੇ ਉੱਤੇ ਵੇ ਕਿ ਤੁਸੀਂ ਸੋਸ਼ਲ ਮੀਡੀਆ ਤੋਂ ਕੀ ਲੈਂਦੇ ਪੇ - ਅੱਛੀ ਚੀਜ਼, ਜਾਂ ਪੋਜ਼ੀਟਿਵ ਚੀਜ਼, ਜਾਂ ਨੈਗੇਟਿਵ ਚੀਜ਼।
ਹਾਂਜੀ, ਹਾਂਜੀ!
ਬਾਕੀ ਇਹ ਵੈ ਕਿ ਦੇਖੋ ਹੁਣ ਅੱਜ-ਕੱਲ੍ਹ ਕੀ ਹੈ ਨਾ ਬੱਚਿਆਂ ਚ ਖੁੰਜੀ ਦ ਵੱਡੇ-ਵੱਡੇ ਹੁੰਦੇ ਨੇ। ਤੇ ਪੜ੍ਹਾਈ ਨੂੰ ਲੈ ਕਰ ਇਨਾ ਕਰੇਜ਼ ਨਹੀਂ ਜਿੰਨਾ ਹੋਰ ਚੀਜ਼ਾਂ ਦੇ ਕਰੇਜ਼ ਨੇ, ਜਿੱਦਾਂ ਕੋਂਡੇਕਟ। ਕੋਡੇਂਟ, ਕੋਡੇਂਟ ਕ੍ਰੀਏਟ ਕਰਨਾ, ਯੂਟਿਊਬ ਤੇ ਇਨਫਲੂਐਂਸਰ ਬਣ ਜਾਣਾ। ਹੋਰ ਮੋਡਲਿੰਗ ਚ ਮਤਲਬ ਮੋਡਲਿੰਗ 'ਚ ਮਤਲਬ ਕ ਮਤਲਬ ਕਿ, ਮੋਡਲਿੰਗ ਇਨਫਲੂਐਂਸਰ। ਬਾਕਾ ਬਾਕੀ ਆਪਣਾ ਐਕਸਰਸਾਈਜ਼, ਜਿੰਮ ਵਗੈਰਾ ਕਰਦੇ ਨੇ ਜਿਸ ਤਰ੍ਹਾਂ ਉਹਦੇ ਇਨਫਲੂਐਂਸਰ ਬਣ ਜਾਂਦਾ, ਉਹ ਕਈ ਬੱਚੇ ਤੇ ਕਈ ਬੱਚੇ ਤੇ ਮਤਲਬ ਇਹ ਸਮਝ ਲਓ ਆਣ ਨੂੰ ਇੰਨੇ ਤੇਜ਼ ਨੀ ਹੈਗੇ, ਆਪਣੇ ਹੈਗੇ ਨੇ ਬਾਈ-ਬਾਈ ਵੀਹ-ਵੀਹ ਸਾਲ ਦੇ ਬੱਚੇ। ਉਹ ਫੂਡ ਫਲੋਵਰ ਬਣ ਜਾਂਦੇ ਨੇ।
ਹਾਂਜੀ ਹਾਂਜੀ। ਅਰੇ ਐ ਵੈ ਸੀਨ ਦੇਖੋ ਜੀ, ਜਿੱਦਾਂ ਸਾਡੇ ਟੈਮ ਤੇ ਪੜ੍ਹਾਈਆਂ ਦਾ ਇਲਾਵਾ ਕੁਛ ਹੈ ਨਹੀਂ ਸੀ ਕਰਨ ਨੂੰ, ਅੱਜ ਕੀ ਹੈ, ਅੱਜ-ਕੱਲ੍ਹ ਓਪਸ਼ਨ ਹੀ ਇਨੇ ਬੱਚਿਆਂ ਵਾਸੇ ਤੇ ਉਹਨਾਂ ਨੂੰ ਵੀ ਇਹ ਦਿਖਦਾ ਹੈ ਕਿ ਹਾਂ ਬਾਈ ਖਾਲੀ ਇੱਕ ਮਿਨੀਮਮ ਜੋਬ ਕਰਕੇ ਅਸੀਂ ਇੰਨਾ ਕੁਛ ਨਹੀਂ ਕਰ ਸਕਦੇ, ਸਾਡੇ ਡਰੀਮ ਪੂਰੇ ਨਹੀਂ ਕਰ ਸਕਦੇ। ਉਹ ਕੀ ਹੈ, ਬੱਚੇ ਜਿਹੜੇ ਨੇ ਆਪਣਾ ਰਿਸਕ ਲੈਂਦੇ ਨੇ, ਹੋ ਸਟਾਰਟ ਕਰਦੇ ਨੇ ਤੇ ਕਈ ਅੱਗੇ ਵੱਧ ਜਾਂਦੇ ਨੇ। ਬ, ਜਿਹੜਾ ਵੀ ਕੰਮ ਕਰੇ ਕੋਈ, ਉਹਦੇ 'ਚ ਜਬ ਤੱਕ ਟੋਪ ਟੈਨ ਪਰਸੈਂਟ 'ਚ ਨਹੀਂ ਆ ਪਾਏਗਾ, ਉਹ ਤੇ ਤਬ ਤਕਨ ਓ ਸਕਸੈਸ ਨੀ ਹੋ ਪਾਏਗਾ, ਤੇ ਇਹ ਤੇ ਹਰ ਫੀਲਡ 'ਚ ਏ ਪੜ੍ਹਾਈ। ਚ ਲੈ ਲੋ, ਜਾਂ ਕਿਸੇ ਵੀ ਚੀਜ਼ ਚ ਲੈ ਲੋ, ਜੋ ਤੁਹਾਨੂੰ ਪੈਸਾ ਕਮਾ ਕੇ ਦੇ ਰਹੀ ਹੈ।
ਹੋਰ ਕੀ, ਇਹ ਤੇ ਹੈ ਹੀ ਹੈ, ਦੇਖੋ ਹੁਣ।
ਮੇਰੇ ਹਿਸਾਬ ਨਾਲ ਤੇ ਇਹ ਹੀ ਹੈ ਕਿ ਅਹ ਬੱਚਿਆਂ ਨੂੰ ਜਿਹੜਾ ਐ ਆਪਣਾ ਇੰਟਰਸਟ ਵੇਖਣਾ ਚਾਹੀਦਾ ਐ, ਉਹ ਜਿਸ ਚੀਜ਼ 'ਚ ਉਹ ਏ ਤਿਰਨੇ, ਉਹ ਚੀਜ਼ ਤੋਂ ਉਹਨਾਂ ਨੂੰ ਪੈਸਾ ਕਮਾਉਣਾ ਸਿਖ
ਮੈਂ ਤੁਹਾਡੇ ਕੋਲ ਇੱਕ ਚੀਜ਼ ਪੁੱਛਣੀ ਸੀ, ਸਲਾਹ ਲੈਣੀ ਸੀ ਕਿ ਇਹ ਹੁਣ ਜਿਸ ਤਰ੍ਹਾਂ ਛੋਟੇ ਬੱਚੇ ਨੇ ਜਿਸ ਤਰ੍ਹਾਂ ਹੁਣ ਢਾਈ-ਤਿੰਨ ਸਾਲ ਦੇ ਬੱਚੇ ਹੋ ਜਾਂਦੇ ਨੇ, ਇਹ ਹੁਣ ਪ੍ਰੀ ਸਕੂਲ ਵਗੈਰਾ ਚੱਲ ਗਏ ਨੇ, ਤੇ ਇਹਨਾਂ ਨੂੰ ਫੇਰ ਮਤਲਬ ਅਸੀਂ ਐਡਮਿਸ਼ਨ-ਉਡਮਿਸ਼ਨ ਕਰਾ ਤੀ ਉਹਨਾਂ ਦੀ, ਏ ਮਤਲਬ ਪ੍ਰੀ ਸਕੂ ਹੁਣ ਜਿੱਦਾਂ ਮੈਂ ਹੁਣ ਮੇਰੇ ਦੋਸਤ ਦਾ ਮੁੰਡਾ ਐ ਛੋਟ ਤਾਂ ਊ ਕਹਿ ਰਿਹਾ ਕਿ ਮੈਂ ਇਹਦਾ ਨਾ ਹੁਣ ਢਾਈ ਸਾਲ ਦਾ ਹੋਇਆ। ਉਹ ਕਹਿੰਦਾ, ਮੈਂ ਹੁਣ ਇਹਦਾ ਐਡਮਿਸ਼ਨ ਕਰਾਨਾ, ਮੈਂ ਕਿਹਾ ਅਜੇ ਤਾਂ ਬੜਾ ਹੀ ਛੋਟਾ, ਕਹਿੰਦਾ ਕੋਈ ਨੀ ਅੱਜ-ਕੱਲ੍ਹ ਛੋਟੇ ਬੱਚੇ ਪ੍ਰੀ ਸਕੂਲ 'ਚ ਜਾਂਦੇ ਨੇ, ਓਦੋਂ ਈ
ਹਾਂ, ਦੇਖੋ ਜੀ ਇਹ ਵੇ ਕਿ ਦੇਖੋ ਸਕੂਲਿੰਗ ਜਿਹੜੀ ਹੈ ਜਿੱਥੇ ਤੱਕ ਨੇ, ਤੁਹਾਡੇ ਬੇਸਿਕ ਦੇ ਉੱਤੇ ਕੰਮ ਕਰਦੀ ਏ। ਤੇ ਅਸੀ--ਅਗਰ ਅਸੀ ਬੇਸਿਕ ਚੀਜ਼ ਨਹੀਂ ਉਹਨੂੰ ਪ੍ਰੋਵਾਈਡ ਕਰਾਂਗੇ, ਬ ਬੱਚੇ ਨੂੰ, ਤੇ ਉਹ ਅੱਗੇ ਨੀ ਵੱਧ ਪਾਏਗਾ, ਤੇ ਅਸੀਂ ਜਿਹੜਾ ਨਵਾਂ ਸਕਿੱਲ ਸਿਖਾਵਾਂਗੇ, ਉਹਨੂੰ ਉਹ ਸਿੱਖ ਨੀ ਪਾਏਗਾ, ਉਹ ਜਦ ਤੱਕ ਉਹਨੂੰ ਬੇਸਿਕ ਨੀ ਪਤਾ ਹੋਏਗਾ ਤੇ ਸਕੂਲਿੰਗ ਤੇ ਦੇ ਦੇਖੋ, ਜਰੂਰੀ ਹੈ ਨਾਲ-ਨਾਲ ਸਕੂਲਿੰਗ ਦੇ ਨਵੀਂ-ਨਵੀਂ ਚੀਜ਼ਾਂ ਵੀ ਪਲੋਰ ਕਰਨਾ ਬੜੀ ਜ਼ਰੂਰੀ ਹੈ। ਸਿਰਫ ਅਸੀਂ ਸਕੂਲਿੰਗ ਤੇ ਨਹੀਂ ਛੱਡਣਾ ਬੱਚੇ ਨੂੰ, ਡਿਪੈਂਡ ਨਹੀਂ ਕਰਨ ਦੇਣਾ ਸਕੂਲਿੰਗ ਤੇ। ਅਸੀਂ ਉਹਨੂੰ ਰੋਬੋਟਿਕਸ ਸਿਖਾਈਏ ਅਸੀਂ ਉਹਨੂੰ, ਜਿਹੜਾ ਹੈ ਮਿਊਜਿਕ 'ਚ ਪਾਈਏ, ਆਰਟਿਸਟ ਬਚ ਜਿਹੜਾ ਪਾਈਏ ਡਾਂਸਿੰਗ 'ਚ ਪਾਈਏ, ਏ ਆਈ ਦੇ ਸਕਿਲ ਸਿਖਵਾਈਏ, ਤੇ ਇਹ ਚੀਜ਼ਾਂ ਨਾਲ-ਨਾਲ ਅਸੀਂ ਕਰਵਾਉਣਾ ਚਾਹੀਦਾ ਸਾਨੂੰ।
ਹਾਂ, ਅੱਜ-ਕੱਲ੍ਹ ਉਹੀ ਹੈ ਨਾ, ਕੋਰਸਿਸ-ਵੋਰਸਿਸ ਬੜੇ ਸਾਰੇ ਚੱਲ ਪਏ ਨੇ। ਕੁਛ ਵੀ, ਮਤਲਬ ਇਹ ਹੈ ਕਿ ਆਪਣਾ ਸੈਪਰੇਟ ਕੋਰਸ-ਫੋਰਸ ਕਰਕੇ ਸਿਖਾ ਦੋ।
ਹਮ, ਪ੍ਰੋਜੈਕਟ ਦੋ ਬੱਚਿਆਂ ਨੂੰ, ਰੀਅਲ ਲਾਈਫ ਜਿਹੜਾ ਹੈ, ਅਸੈਸਮੈਂਟ ਦਓ, ਤੇ ਬੱਚੇ ਨੇ ਜਿਹੜੇ ਆਪਣਾ ਖੁਦ ਦਾ ਦਿਮਾਗ ਲਗਾ ਕੇ ਉਹਨੂੰ ਪੂਰਾ ਕਰਨ। ਇਹ ਚੀਜ਼ਾਂ ਉਹਨਾਂ ਦੀ ਅੱਗੇ ਆ ਕੇ ਕੰਮ ਕਰਦੀਆਂ ਨੇ। ਦੇਖੋ, ਸਾਡੇ ਇੱਥੇ ਤੇ ਕਲਚਰ ਹੈ ਨਹੀਂ ਐ ਏਦਾਂ ਦਾ। ਲੇਕਿਨ ਮੇਰੇ ਹਿਸਾਬ ਨਾਲ ਤੇ ਛੋਟੇ ਬੱਚੇ ਨੂੰ ਅਸੀਂ ਸਵਿਮਿੰਗ ਜੈਸੀ ਬੇਸਿਕ ਸਕਲ ਤੇ ਸਿੱਖਣੀ ਚਾਹੀਦੀ ਹੈ।
ਹਾਂ ਨਹੀਂ, ਕਈ ਸਕੂਲਾਂ 'ਚ ਦੇਖੋ ਸਕੇਟਿੰਗਸ ਵਗੈਰਾ ਵੀ ਹੁੰਦੀਆਂ ਨੇ, ਹੁਣ ਦੇ ਮੈਂ ਮੇਰੇ ਨੌਨ 'ਚ ਹੈਗੇ, ਉਹਦੀ ਛੋਟੀ ਬੱਚੀ ਐ, ਉਹ ਸਕੇਟਿੰਗ ਵਗੈਰਾ ਕਰਦੀ ਐ। 'ਤੇ ਆਪਣਾ ਐਕਟੀਵਿਟੀ 'ਚ ਹੈਗੀ ਐ, ਤੇ ਉਹ ਮਤਲਬ ਇਹ ਐ ਕਿ ਇਹਨੂੰ ਮੋਟੀਵੇਸ਼ਨ ਮਿਲਦਾ ਬੱਚਿਆਂ ਨੂੰ।
ਮੇਰਾ ਵੀ ਭਤੀਜਾ ਏ, ਥੋੜ੍ਹਾ ਜਿਹਾ ਵੱਡਾ ਹੋ ਜੇਗਾ, ਤੇ ਮੈਂ ਇਹਨੂੰ ਟੇਬਲ ਟੈਨਿਸ 'ਚ ਜੋ ਏ ਮੈਂ ਪਾ ਦਾਂਗਾ। ਤੇ ਟੇਬਲ ਟੈਨਿਸ ਹੋ ਗਿਆ, ਸਵਿਮਿੰਗ ਹੋ ਗਿਆ, ਇਹ ਸਭ ਮੈਂ ਸ਼ੁਰੂ ਤੋਂ ਹੀ ਇਹਨੂੰ ਸਿਖਵਾ ਦਾਂਗਾ।
ਹਾਂਜੀ-ਹਾਂਜੀ, ਪਰ ਤੁਸੀਂ ਤੇ ਕਹਿ ਰਹੇ ਸੀ, ਭਾਜੀ, ਕਿ ਤੁਸੀਂ ਬਾਹਰ ਜਾਓਗੇ, ਫੇਰ ਤੁਸੀਂ ਕਿਵੇਂ
ਨਹੀਂ-ਨਹੀਂ, ਉਹ ਤੇ ਬਾਹਰ ਤੇ ਜਾਂਗੇ, ਲੇਕਿਨ ਜ਼ਰੂਰੀ ਥੋੜੀ ਨਾ ਐ ਕਿ ਅ
ਹਾਂ ਉਹਹੀ ਅਸੀਂ ਤੇ ਕਿਆ ਅਸੀਂ ਕਿਹਾ ਕਿ ਤੁਸੀਂ ਬਾਹਰ ਚਲੇ ਜਾਓਗੇ, ਤੇ ਪਿੱਛੋਂ ਕੌਣ ਧਿਆਨ ਰੱਖੇਗਾ?
ਨਹੀਂ-ਨਹੀਂ ਜੀ, ਅਸੀਂ ਕਰਾਵਾਂਗੇ ਜੀ, ਆਵਾਂਗਾ ਜਦੋਂ ਮੈਂ ਕਰਾਵਾਂਗਾ ਵੈਕੇਸ਼ਨ 'ਤੇ।
ਅੱਛਾ, ਅੱਛਾ, ਅੱਛਾ ਉਹੀ ਏ, ਅਗਰ ਅੱਜ-ਕੱਲ੍ਹ ਬੱਚੇ ਮਤਲਬ ਉਹੀ ਹੈ ਨਾ, ਹੁਣ ਕੋਈ ਦੋ-ਤਿੰਨ ਮਹੀਨੇ ਵਾਸੇ ਨਾ ਦੇਖੇ, ਤੇ ਉਹਨਾਂ ਨੂੰ ਬੜੀ ਯਾਦ ਆਉਂਦੀ ਹੈ ਫੇਰ ਉਹਨਾਂ ਦੀ।
ਹਾਂ, ਇਹ ਤੇ ਹੈ ਈ ਐ।
ਹਮ। ਕੋਈ ਨੀ, ਹੋਰ ਸਭ ਵਧੀਆ, ਮਤਲਬ ਕੀ ਓ ਯਾਰ ਬਹੁਤ ਅੱਛਾ ਲੱਗਦਾ ਕਰ ਲਿਆ ਕਰੋ ਫੋਨ ਕਦੀ ਕਦਾਰ, ਗੇੜਾ-ਗੂੜਾ ਵੀ ਲਾ ਲਿਆ ਕਰੋ।
ਹਾਂਜੀ-ਹਾਂਜੀ, ਲਾਵਾਂਗੇ ਜ਼ਰੂਰ ਲਾਵਾਂਗੇ, ਕਦੀ ਡਿਨਰ ਕਰਾਂਗੇ ਇਕੱਠੇ ਬਹਿ ਕੇ।
ਹਾਂ, ਤੇ ਕਦੋਂ ਆ ਕਦੀ ਆਓ ਫੇਰ ਸਾਡੇ ਕੋਲ?
ਹਾਂਜੀ ਮੌਕਾ ਜਰੂਰ ਦਵਾਂਗੇ ਜਰੂਰ, ਜਰੂਰ ਜੀ।
ਕਦੀ ਲਿਆਓ ਫਿਰ ਭਤੀਜੇ ਨੂੰ ਵੀ ਲਿਆਓ ਅਸੀਂ ਖਿਡਾਈਏ ਫਿਰ।
ਹਾਂਜੀ-ਹਾਂਜੀ, ਜਰੂਰ-ਜਰੂਰ।
ਚਲੋ ਜੀ ਬੋਤ ਵਧੀਆ ਲੱਗਿਆ ਗੱਲ ਕਰਕੇ। ਕਰਦੇ ਰਿਆ ਕਰੋ ਕੌਲ।
ਅਰੇ ਕਰਾਂਗੇ ਬਿਲਕੁਲ। ਹੂਨ ਐ ਏ ਕਿ ਬਸ ਆਪਣਾ ਬਿਸਤਰਾ-ਬੁਸਤਰਾ ਕਰਕੇ ਸੋਨ ਦਾ ਟੈਮ ਹੋਇਆ ਦਾ ਜੇ ਪਾਜੀ। ਹੈਨਾ ਕੇ ਪਾਈਸ ਸਸ ਸ੍ਰੀ ਕਾਲ।